ਹਾਂਜੀ ਕੋ, ਹਾਂਜੀ ਹੋ ਗਿਆ, ਹੋ ਗਿਆ, ਹ ਹਾਂਜੀ। ਸਸ, ਹਾਂਜੀ ਠੀਕ ਐ।
ਦੁਬਾਰਾ ਸਤਿ ਸ੍ਰੀ ਅਕਾਲ, ਹੋਰ ਕੀ ਕਰਦੇ ਪਏ ਸੀ।
ਬਸ ਬੈਠੇ ਦੇ
ਰੋਟੀ ਬਣਾਈ ਨਈ।
ਨਾਲ ਹਾਲੇ ਨੀ ਬਨਾਈ, ਸਫਾਈਆਂ ਕਰਨੀਆਂ ਹਾਲੇ। ਆਹੋ, ਹਾਂ ਸਵਾਈਆਂ ਨੀ ਹਾਲੇ ਆਣੀ ਏ। ਹਾਂ, ਅੱਛਾ। ਨਾ ਆਜ ਨੀ ਗਏ, ਅੱਜ ਮੀਂਹ ਆਂਦਾ ਪਿਆ ਨਾ।
ਅੱਛਾ ਅੱਛਾ, ਹਾਂ ਦੋ ਤਿੰਨ ਦਿਨ ਤੋਂ ਮੀਂਹ ਆ ਰਿਹਾ।
ਹੁ
ਮੈਂ ਵੀ ਦੀਦੀ ਘਰ ਆਈ ਸੀ ਆਪਣੇ ਭੈਣ ਘਰ, ਹਾਂ ਕਿੰਨੇ ਦਿਨ ਹੋ ਗਿਆ ਨੇ ਆਨਾ ਕਰਦੀ ਤੇ ਹਾ, ਨਹੀਂ ਸੀ ਹੋਂਦਾ ਪਯਾ। ਹੋਰ, ਵੱਡੀ ਨਨਾਨ ਠੀਕ ਹੈ, ਛੋਟੀ ਨਨਾਨ ਹਾਂ ਆ ਦੀਆਂ, ਐ
ਹਾਂ ਆਂ ਦਿਆਂ ਏ
ਅੱਛਾ, ਹਾਂ ਹਾਂ ਹੋਰ ਗੁੜੀਆ ਠੀਕ ਹੈ, ਵੱਡੀ ਨਨਾਣ ਦੀ ਪੋਤਰੀਆਂ,
ਹਾਂਜੀ, ਠੀਕ ਨੇ। ਹੋ,
ਇਅਰਿੰਗ
ਹੋਣ ਗਏ ਕੰਮ ਤੇ,
ਮੈਂ ਗਿਆ ਘਰ ਵਾਲਾ ਚਲਾ ਗਿਆ ਕੰਮ ਤੇ, ਅੱਛਾ- ਅੱਛਾ। ਹੋਰ, ਕੀ ਕਰਦਾ ਪੲੇ ਸੀ। ਹਾਂ, ਹੋਰ। ਅੱਛਾ, ਹੋਰ ਆਏ ਨੀ ਦੁਬਾਰਾ ਚੱਕਰ ਨੀ ਲਾਇਆ, ਹਾਂ।
ਬਸ ਟਾਇਮ ਹੀ ਨੀ ਮਿਲਿਆ।
ਹਾਂ, ਬਸ ਮੈਂ ਵੀ ਕੱਪੜੇ ਕੁੱਪੜੇ ਕੱਲ੍ਹ ਧੋ ਲਿਤੇ ਸੀ। ਹਾਂ, ਕੱਲ੍ਹ ਧੋ ਲਿਤੇ ਸੀ ਤੇ ਫੇਰ ਬਾਹਰਲੇ ਕੱਪੜੇ ਕਮਰੇ ਸੁੱਕਣੇ ਪਾ ਦਿੰਦੀ ਆ, ਉਹ ਤੇ ਸੁੱਕਦੇ ਰਹਿੰਦੇ ਨੇ ਆਪੇ। ਪੱਖਾ ਚਲਾ ਦੲੀ ਦਾ ਉੱਤੇ, ਆਪੇ ਸੁ ਮੌਸਮ ਬਰਸ਼ਾਤ ਵਾਲਾ ਕੱਪੜੇ ਗੰਦੇ
ਹੂੰ, ਹੂੰ।
ਹੋਰ ਚਾਹ ਬਣਾ ਕੇ ਪਿਆ ਦੋ।
ਹਾਂ, ਕੋਈ ਨੀ ਆਦੇ ਆ, ਹਾਂ।
ਹੂੰ, ਜੇ ਤੁਸੀਂ ਆਓ ਤਾਂ ਸਹੀ ਚਾਹ ਮਿਲ ਜਾਏਗੀ ਤੁਹਾਨੂੰ।
ਹਾਂ, ਕੋਈ ਨੀ, ਹਾਂ ਤੁਸੀਂ ਆਓ ਨਾ।
ਹਾਂ ਕੋਈ ਨੀ ਆਵਾਂਗੇ, ਆਵਾਂਗੇ, ਹਾਂ। ਅ ਹੋਰ,
ਬਸ ਵਧੀਆ।
ਹੋਰ ਕੀ ਬਣਾਓਗੇ ਦੁਪਹਿਰੇ?
ਦੁਪਹਿਰੇ ਵੇਖ ਦਿਆ, ਦਾਲ ਹੀ ਬਣਾਵਾਂਗੇ, ਹੂੰ।
ਮੈਂ ਵੀ ਭੱਬਣ ਆਈਆ ਆਲੂ ਬੈਗਣ ਬ
ਅੱਛਾ।
ਪਨੀਰ ਵੀ ਪੋਲੀਆਂ ਇਹ ਪਿਆ ਦੀ ਇਹ ਪਿਆ ਦੀ ਐ ਪਿਆ ਦੀ ਪਨੀਰ ਬਣਾਇ ਤਾਂ, ਨਾ ਉਹ ਗੁੜੀਆਂ ਨੇ ਜਾਣਾ ਸੀ, ਉਹ ਜਾ ਨੀ ਪਾਈ ਉਹ ਪਨੀਰ ਦੀ ਭੁਰਜੀ ਐਵੇੈਂ ਪੈ ਕੋਈ ਦੀ ਰੋਟੀ ਤੇ ਖਾ ਦੀਆਂ ਵਾ, ਉੱਦਾ ਪਨੀਰ ਖਾਧਾ ਅੱਧਾ ਅਜੇ ਤੱਕ ਪਿਆ ਵੈ
ਅੱਛਾ।
ਕੱਲ੍ਹ ਆਲੂ ਬੈਂਗਣ ਬਣਾਏ ਨੇ ਉਹ ਖਾਦੇ ਹੀ ਨੀ ਮੂੰਹ ਨੀ ਲਾਏ, ਇਹਨਾ ਜਾ ਬੈਂਗਣ ਸੌ ਗ੍ਰਾਮ ਬੈਂਗਣ ਤੇ ਦੋ ਆਲੂ ਪਾ ਕੇ ਬਣਾਏ ਨ ਇੱਕ ਬਾਟੀ ਸਬਜ਼ੀ ਬਣੀ ਬਸ।
ਅੱਛਾ, ਅਸੀਂ ਭਰਥਾ ਬਣਾਇਆ ਸੀ।
ਹੂੰ। ਹੋਰ,
ਚੱਲ ਮੈਂ ਕਿਹਾ ਹਾਂ।
ਅੱਛਾ।
ਹਾਂ।
ਦੇਵੇ ਨਾ,
ਹਾਂਜੀ।
ਬੱਚੇ ਮੈਂ ਕਿਹਾ ਖੇਡਦੇ ਪਏ ਨੇ ਬੱਚੇ ਖੇਡ ਰਹੇ ਨੇ।
ਹਾਂ-ਹਾਂ, ਬੱਚੇ ਖੇਡਦੇ ਪਏ ਨੇ, ਮੀਂਹ ਚ ਖੇਡਦੇ ਪੲੇ ਨੇ ਮੈਂ ਬਾਜਾਂ ਮਾਰੀਆਂ ਹਨ। ਹੋਰ ਥੱਲੇ ਆਉਂਦੇ ਨੀ ਪਏ
ਚਲੋ ਬੱਚਿਆਂ ਨੇ ਕਰਨਾ ਫੇਰ ਸਕੂਲਾਂ ਚ ਜਾਣਾ ਸਾਡੀ ਆਪਣੀ ਨਾ ਰੋਂਦੀ ਵੀ ਸੀ ਮੁਜ ਕੋ ਸਕੂਲ ਨਹੀਂ ਜਾਣਾ ਤਾਂ ਹੀ ਤਾਂ ਜਾਂਦੇ ਨੀ ਸੀ ਬਈ ਦਿੱਲੀ ਦੋਤਰੀ ਛ ਮਹ ਤੂੰ ਮਿਹਰ ਡੇਢ ਸਾਲ ਦੀ ਗੱਲ ਕਰਦੀ ਮੈਂ ਕਾਕੇ ਦੀ ਹੁੰ
ਹਾਂ
ਮੇਰਾ ਦਸਵੀਂ ਤੱਕ ਨੁੰਦਾ ਗਿਆ।
ਸਕੂਲ ਨੀ ਗਿਆ, ਹਾਂ-ਹਾਂ, ਹਾਂ। ਕਈ ਨਾ ਬੱਚੇ ਕਹਿੰਦੇ ਖੇਡੀਏ ਸਾਡੀ ਛੋਟੀ ਦੋਹਤੀ ਨਾ ਖੇਡਣ ਚ ਧਿਆਨ ਇਹ ਦਾ ਖੇਡਣਾ ਰਾਤੀ ਦੋ ਵਜੇ ਤੱਕ ਖਿੜਾਂਦੀ ਰਹਿ ਪਿਓ ਆਏਗਾ ਕੰਮ ਤੋਂ ਕੇਹ ਗਾ ਰੋਟੀ ਖਾ ਕੇ ਮੇਰੇ ਨਾਲ ਖੇਡੋ ਉਹ ਫੋਨ ਚਲਾਉਣ ਬੇਹ ਜਾਂਦਾ ਸਾਰਾ ਦਿਨ ਚਲਾਇਆ ਨੇ ਕ ਖੇਡੋ ਮੇਰੇ ਨਾਲ ਮੇਰੇ ਨਾਲ ਖੇਲੇ ਤੇ ਹੈਨੀ ਘੁਮਾ ਕੇ ਲੈ ਆਇ ਚਲੋ ਬਜ਼ਾਰੋਂ ਘੁੰਮਾ ਆ ਚਲੋ ਉਹਨੂੰ ਕੀ ਖੇਡਦਾ ਸੋਣ ਲੱਗੇ ਦੇ ਲੇਟ ਪਹਲੇ ਕਹਦੀ ਆ ਮੇਰੇ ਸੇ ਖੇਲੋ ਤੋਂ ਹੈਂ ਨ ਸੋ ਲਗੇ ਜ ਮੈਂ ਆਪਣੇਿਓ ਨੂੰ ਕਹਿੰ ਸੀ ਮਨੂੰ ਸੱਕ ਵੇ ਖਾਣੀ ਸੁਣਾ ਫਿਰ ਸਵਾਂਗੀ
ਹਾਂ
ਉਹਨੂੰ ਖੇਡਣ ਦਾ ਚਸਕਾ ਬੜਾ ਚਸਕਾ ਖੇਡਣ ਦਾ
ਹਾਂ
ਭਈਓ ਕ ਰੀ ਗੁੜੀਆਂ ਉਹ ਛੋਟੀ
ਹਮ ਕੁੜੀ
ਆਉਣਾ ਚਾਹੀਦਾ ਖੇਡਣਾ ਨਾ ਬੱਚੇ ਨਾਲ ਉਹ ਬੱਚੇ ਨੂੰ ਸ਼ਾਂਤੀ ਪੈਂਦੀ ਉਹ ਮੈਂ ਖਿਡਾਂਉਂਦੇ ਵੀ ਨਹੀਂ ਹੁਣ ਹੋ ਗਈਆਂ ਕਲਾਸਾਂ ਚਾਲੂ ਇਹਨੇ ਪਾਇਆ ਇੱਕ ਸਾਲ ਲੇਟ ਹੁਣ ਓ ਕਹਿੰਦੀ ਮੈਨੂੰ ਖਡਾਓ ਉੱਥੇ ਉਹ ਮੈਡਮਾ ਕਹਿੰਦੀ ਪੜ੍ਹੋ ਕਲਾਸ ਏ
ਹਾਂ
ਹਾਂ ਸਕੂਲ ਨ ਜਾਣਾ ਸਕੂਲ ਨ ਹਾਂ ਉਹੀ ਉਥੇ ਬੱਚਿਆਂ ਨੂੰ ਨਾ ਚਸਕਾ ਪੈਂ ਜਾਂਦਾ ਨਾ ਭੂਆ ਬਸ ਬ ਨਾ ਬਸ ਬਸ ਹੁਣ ਤੇ
ਬਸ ਵ ਹਾਂ ਤੋਨੇ ਤੋ ਗੱਲ ਨੂੰ ਸੁੱਕਣੇ ਭਈਰੀ ਨੇ
ਕੱਪੜੇ ਵੀੋਜ਼ ਇਕੱਠੇ ਹੋ ਜਾਂਦੇ ਨੇ ਹਾਂ ਮੀਂਹ ਤੇੇਰ ਆਂਦਾ ਮੀਹ ਚ ਆਈ ਹਾਂ ਤੇਰੇ ਘਰ ਵੀਰ ਤੇਜ ਜੀ ਆ ਰਿਹਾ ਹੈਗਾ ਮੈਂ ਕਿਹਾ ਚੱਲ ਨਾਲ ਹੀ ਹੈਗਾ ਫੇਰ ਆਈ ਸਕੂਟਰੀ ਤੇ ਹੀ ਹਾਂ ਮੈਂ ਕਿਹਾ ਇਧਰੋਂ ਲੰਘ ਜਾਵਾਂਗੀ ਮੈਂ ਕਿਹਾ ਤੁਹਾਨੂੰ ਪਤਾ ਸ਼ੀਸ਼ੀ ਤਿੰਨ ਦਿਨ ਹੋ ਗਏ ਲੈ ਕੇ ਫਿਰਦੀ ਪਈ ਆ ਮੈਂ ਪੋਲੀਓ ਦੀ ਐ ਬਾਹਰ ਆਈ ਦੀ ਹਾਂ ਤੇ ਮੈਂ ਤਿੰਨ ਦਿਨ ਹੋ ਪੋਲਿਸ ਦੀ ਸ਼ੀਸ਼ੀ ਲੈ ਕੇ ਫਿਰਦੀ ਫ ਮੈਂ ਕਿਹਾ ਬਈ ਬੂੰਦਾ ਹੈਸੀ ਦੋ ਤਿੰਨ ਸਾਲ ਦੇ ਦ ਪੀਲੇ ਗਾ ਕੋਈ ਬੱਚਾ ਯਾਦ ਨਹੀ ਰਹਿੰਦਾ ਹਾਂ ਅੱਛਾ ਅੱਛਾ ਬਸ ਫਰਿੱਜ ਚ ਧਰ ਦੇ ਏਨੂੰ ਹਾਂ ਇੱਕ ਸ਼ੀਸ਼ੀ ਪਈ ਸੀ ਪਿੱਛੇ ਪਈ ਵੀ ਖ਼ਰਾਬ ਹੋ ਗਈ ਹਾਂ ਪਈ ਦੀ ਏ ਹਾਂ ਬਸ ਯਾਦ ਹੀ ਨੀ ਰਹੀ ਯਾਦ ਹੀ ਨੀ ਰਹੀ ਭੁੱਲ ਜਾਂਦੀ ਆਂ ਕਈ ਪਾਸੇ ਧਿਆਨ ਹੁੰਦਾ ਗੇ ਸੁਣਦਾ ਸੁਣਦਾ ਹਮ ਮੈਂ ਤੁਹਾਨੂੰ ਦੱਸਣੀ ਆ ਗੋਲੀ ਦੱਸ ਤੁਹਾਨੂੰ ਮੈਂ ਦੱਸਣੀ ਆ ਦਵਾਈ ਹਾਂ, ਨਹੀਂ-ਨਹੀਂ ਇੱਕ ਨਾ ਦਵਾਈ ਹੈਗੀ ਹੈ ਸੁਪ੍ਰੋਢਿਨ ਉਹ ਮੈਂ ਇੰਸਟਾ ਤੇੇ ਕਿਧਰ ਵੀ ਦਰਦ ਸਾਰੀ ਵਿਟਾਮਿ ਦੀ ਕਮੀ ਮੈਂ ਇੱਕਬਾਲ ਨੂੰ ਕਿਹਾ ਕਹਿੰਦਾ ਮੈਂ ਤੇ ਆਪ ਖਾਵਾਉਂਦਾ ਪਿਆ ਕਿਰਤ ਨੂੰ। ਛੋਟੇ ਭਰਾ ਨੂੰ ਵਿਖਾਈ ਸੀ ਉਹ ਕਹਿੰਦਾ ਮੈਂ ਆਪ ਖੁਵਾਉਂਦਾ ਪਾ ਕੁੜੀ ਨੂੰ ਆਪਣੀ ਨੂੰ ਵੱਡੀ ਨੂੰ, ਹਾਂ ਦਵਾਈ ਬੜੀ ਵਧੀਆ ਹੈਗੀ ਆ।
ਅੱਛਾ
ਹਾਂ ਕੀ-ਕੀ ਹੈਗਾ ਉਹਦੇ ਚ ਵਿਟਾਮਿਨ ਟਵਲਵ ਹੈਗਾ ਜਿਹੜਾ ਸਾਨੂੰ ਲੱਤਾ ਸਾਡੀ ਪੀੜ ਆਉਂਦੇ ਜਿਨ੍ਹਾਂ ਨੂੰ ਟਵਲ ਡੀ, ਬੀ ਹੋਰ ਪਤਾ ਨੀ ਕਿਹੜੇ-ਕਿਹੜੇ ਵਿਟਾਮਿਨ ਅੱਖਾਂ ਵਸਤੇ, ਬਾਲਾਂ ਵਸਤੇ, ਨਜ਼ਰ ਵਾਸਤੇ। ਕਮਰ ਦਰਦ ਵਾਸਤੇ, ਲੱਤਾਂ ਪੀਣ ਵਾਸਤੇ ਸਾਰੇ ਵਿਟਾਮਿਨ ਬੜੇ ਹੈਗੇ ਨੇ। ਫਿਰ ਮੈਂ ਕਿਹਾ ਚਲ ਮੈਂ ਹਾਂ ਮੈਂ ਸਕਰੀਨ ਸ਼ੋਟ ਲੈਤਾ ਮੈਂ ਚਲ ਮੈਂ ਲਿਆਵਾਂਗੀ ਉਹ ਕੁਦਰਤੀ ਇਕਬਾਲ ਨੇ ਮੈਂ ਭਰਾ ਨਾਲ ਛੋਟੇ ਨਾਲ ਗੱਲ ਕੀਤੀ। ਉਹ ਕਹਿੰਦਾ ਤੇ ਬੜੀ ਵਧੀਆ ਮੈਂ ਤੇ ਆਖ ਆਉਂਦਾ ਵਾ ਆਪਣੀ ਕੁੜੀ ਵੱਡੀ ਨੂੰ ਮੈਂ ਕਿਹਾ, ਅੱਛਾ। ਫੇਰ ਮੈਂ ਉਸੇ ਦਿਨ ਲਿਆਣ ਦੀ ਕੀਤੀ, ਸੱਠ ਰੁਪਏ ਦਾ ਪਤਾ ਸਾਰਾ ਮੈਂ ਤਨੂੰ ਫੋਟੋ ਭੇਜ ਦਿੰਦੀ ਹਾਂ। ਸੱਠ ਰੁਪਇਆ ਪੱਤਾ ਸਾਰਾ ਆ ਪੰਦਰਾਂ ਗੋਲੀਆਂ ਨੇ ਕਿੰਨੇ ਦੀ ਪਈ ਮੇਰੇ ਹਿਸਾਬ ਨਾਲ ਅਹ ਪੰਜ- ਪੰਜ ਸਾਢੇ ਚਾਰ-ਪੰਜ ਰੁਪਏ ਦੀ ਪਈ ਗੋਲੀ। ਤੇ ਇਕ ਖਾਣੀ ਰੋਜ਼ ਜਦੋ ਮਰਜ਼ੀ ਖਾਲੋ। ਕੋਈ ਟੈਮ ਨੀ ਅਗਲੇ ਮਰਜ਼ੀ ਖਾ ਲੋ ਹਜੇ ਮੈਂ ਛੇ-ਸੱਤ ਖਾਦੀਆਂ ਨੇ ਅਜੇ ਹਫ਼ਤਾ ਹੀ ਹੋਇਆ, ਹਾਂ ਹਫ਼ਤਾ ਵੀ ਨੀ ਹੋਇਆ ਸ਼ਾਇਦ ਤੇ ਮੈਂ ਕਿਹਾ ਚਲੋ ਖਾ ਵੇਖਣੀ ਆ। ਛੋਟਾ ਭਰਾ ਕਹਿੰਦਾ ਤੇ ਉਹ ਵਧੀਆ ਚੀਜ ਹੈਗੀ ਪਰ ਖਾਲੀ ਪੇਟ ਨਾ ਖਾਈ ਕਹਿੰਦਾ ਬੜੀ ਗੈਸ ਬਣਾਏਗੀ। ਐਸਲਿਟੀ ਕਰ ਦਿੰਨਦੇ, ਹਾਂ ਕੋਈ ਵੀ ਖਾ ਲੈ ਰਿੰਕੂ ਖਾਏ ਤੁਸੀਂ ਖਾਓ। ਤੁਹਾਡਾ ਘਰਲਾ ਖਾਏ, ਤੁਸੀਂ ਖਾਓ, ਦੀਦੀ ਖਾਏ ਕੋਈ ਵੀ ਖਾ ਸਕਦਾ। ਪੰਦਰਾਂ ਗੋਲੀਆਂ ਪੱਤਾ ਸੱਠ ਰੁਪਏ ਦਾ ਜੇ ਪੰਜ ਰੁਪਏ ਦੀ ਗੋਲੀ ਪਾਈ ਜਾਏਗੀ। ਕੋਈ ਮਹਿੰਗੀ ਨੀ ਹੈ, ਹਾਂ ਕੋਈ ਮਹਿੰਗੀ ਨੀ ਹੈ। ਵੱਡੀ ਕੁੜੀ ਮੇਰੀ ਦਸ ਰੁਪਏ ਦਾ ਕੈਪਸੂਲ ਖਾਂਦੀ ਰੀ ਪਿੱਛੇ ਹਾਂ। ਉਹ ਦਸ ਰੁਪਏ ਦਾ ਕੈਪਸੂਲ ਸੀ ਸੋ ਰੁਪਏ ਦਾ ਪੱਤਾ ਆਉਂਦਾ ਸੀ ਦਸ ਦਿਨ ਦਾ ਤੇ ਉਹਦੇ ਚ ਟਵੈਲਵ ਨਹੀਂ ਸੀ ਹੈਗਾ, ਇੱਧਰ ਟਵੈਲਵ ਵੀ ਹੈਗਾ ਨਾਲ। ਸਾਰੇ ਹਾਂ, ਸਾਰੇ ਕਮੈਂਟ ਹਾਂ ਦੋ ਸੌ ਡਾਕਟਰ ਦੋ ਸੋ ਲੈਣ ਲੱਗ ਗਿਆ, ਹਾਂ। ਦੋ ਖੁਰਾਕਾਂ ਸਿਰਫ ਇੱਕ ਰਾਤ ਕੋ ਖਾਨਾ, ਇੱਕ ਸੁਬੇ ਖਾਨਾ ਬਸ ਦੋ ਸੋ ਰੁਪਏ। ਵਧੀਆ ਜਾਂਦੇ ਉਦੇ ਕੋਲ ਹਾ ਲੱਗਦੀ ਹੋ ਦੀ ਲ ਵਧੀਆ ਦੱਸ-ਦੱਸ ਨੀ ਪੈਂਦਾ ਹਨ ਉਥੋਂ ਆ ਕੇ ਦਵਾਈ ਦਾ ਹਾ ਫਰਕ ਨਹੀਂ ਪੈਂਦਾ ਕੰਮ ਤੇ ਇਧਰ ਦੋ ਮਿੰਟ ਹੈਗ ਜੇ।
ਅੱਛਾ। ਬਸ ਵਧੀਆ ਬੈਠੇ ਹੂੰ।
ਚਾ ਦਿਤੀ, ਹਾਂ ਪੀ ਲਿੱਤੀ ਹੈ ਸਵਾਦ ਬਣੀ।
ਅੱਛਾ।
ਦੀ
ਅੱਛਾ।
ਤੁਸੀਂ ਤੇ ਹੈ ਨਹੀਂ, ਚਾ ਹਾਂ ਅਸੀਂ ਆਪੇ ਬਣਾ ਕੇ ਪੀਤੀ ਆ। ਹਾਂ, ਹੋਰ
ਬਸ ਵੇ
ਹਾਂ। ਕਿਧਰ ਗਏ ਬੱਚੇ ਬਾਹਰ ਲੰਘਗੇ ਗਏ ਕਿ ਘਰ ਹੀ ਨੇ।
ਹਾ ਘਰ ਹੀ ਹੈ ਮੀਂਹ ਆਂਦਾ ਪਿਆ ਨਾ ਉੱਤੇ ਚੜੇ ਨੇ।
ਹਾਂ-ਹਾਂ-ਹਾਂ, ਅੱਛਾ-ਅੱਛਾ, ਉਹ ਤਾਂ ਸਿਰ ਤੇ ਕੋਲ ਨਾ ਪੰਨੀਆਂ ਪਾ ਲੇਣਗੇ ਸਿਰ ਨਾ ਗਿੱਲੇ ਹੋ ਜਾਏ। ਜੂਆਂ ਪੈ ਜਾਦੀਆ, ਜੂਆਂ ਪੈ ਜਾਣ ਸਿਰ ਜੂੜ ਜਾਂਦੇ ਨੇ।
ਹਾਂ।
ਬਣ ਜਾਂਦੇ ਨੇ ਵਾਲ ਗਿੱਲੇ ਹੋ ਜਾ ਨਾ ਮ ਆ ਹਾਂ ਅੱਛਾ ਮੈਂ ਵੀ ਕਾਕੇ ਨੂੰ ਵੇਖਦੀ ਮੈਂ ਫੋਨ ਆਇਆ ਰਾਤੀ ਆਇਆ ਨੀ ਲੇਟ ਰਾਤੀ ਲੇਟ ਹੋ ਗਿਆ ਸੀ
ਅੱਛਾ।
ਡਿਲੀਵਰੀ ਆਨੀ ਸੀ ਨਾ ਕਹਿੰਦਾ ਮੰਮੀ ਮਾਲ ਦੀ ਡਿਲੀਵਰੀ ਵਾਲੀ ਚੜਾਉਣੀ ਹੈ
ਅੱਛਾ ਠੀਕ ਹੈ
ਫਿਰ ਰਾਤੀ ਵੀ ਕੋਲ ਨੀ ਆਈ ਹੁਣ ਵੇਖਦੀ ਹਾਂ ਨਾ ਆਏਗਾ ਹੁਣ ਬਾਰਾਂ ਵਜੇ ਤੱਕ ਹੀ ਆਏਗਾ ਹੁਣ ਤੇ ਜਿਮ ਜੂਮ ਲਾਏਗਾ ਨਹੀਂ ਫਿਰ ਸੁਤਾ ਬੰਦਾ ਮੈਂ ਨੀ ਕਰਤੀ ਸ ਹਾਂ ਫਿਰ ਸੁੱਤਾ ਹੁੰਦਾ ਸੁੋੱਕ ਉੱਠ ਕੇ ਫਿਰ ਉੱਠਦਾ ਨਾਂ ਉਹਨੂੰ ਭਾੱਜੜਾ ਪਈਆਂ ਹੁੰਦੀਆਂ ਕੰਮ ਦੀ ਆ ਕਹਿੰਦਾ ਮੰਮੀ ਇੱਕ ਪਾਸੇ ਹਾਂ ਇੱਕ ਪਾਸੇ ਮੈਂ ਖਾਣ ਦਾ ਉਹ ਰੱਖ ਦਿੰਦਾ ਵ ਕੁੱਛ ਨਾ ਕੁੱਛ ਗੇਂਸ ਤੇ ਤੇ ਜੋ ਵੀ ਬਣਾਉਣਾ ਤੇ ਇੱਕ ਪਾਸੇ ਫਿਰ ਕਹਿੰਦਾ ਮੰਮੀ ਮੈਂ ਨਹਾਣ ਧੋਣ ਪੈ ਜਾਂਦਾ ਵਾ ਨਾਲ ਨਾਲ ਅਹ ਦਾਡੀ ਨੂੰ ਫਿਸਕੋ ਵਗੈਰਾ ਲਗਾ ਲਏਗਾ
ਅੱਛਾ
ਤੇ ਪੱਗ ਬਣਦਾ ਰਹੇਗਾ ਨਾਲ ਨਾਲ ਖਾਣ ਦਾ ਜੋ ਵੀ ਉਹ ਹੁੰਦਾ ਪਿਆ ਹਾਂ ਫਧ ਰ ਹਂ ਕਲੇਜਾ ਹਿਸਦਾ ਫਿਰ ਇੱਕਦਮ ਫਰੈਸ਼ ਹੋ ਜਾ ਨਾ ਕਲੇਜਾ ਹਚਣਾ ਸ਼ੁਰੂ ਹੋ ਜਾਏਗਾ ਤਾਂ ਚੀ ਰਹਿ ਗਈ ਹੈ ਪੂਰੇ ਦਸ ਮਿੰਟ ਕਰਨੀ ਆ ਬਸ ਚਲੋ ਠੀਕ ਹੈ ਓਕੇ ਬਾਏ
ਅੱਛਾ ਬਾਏ ਬਾਏ
ਐਉਂ ਦੱਸਾਂ ਕਰ ਲ ਆ ਨ ਤੇ ਐਂਡ ਠੀਕ ਹੈ ਐ